ਹਾਂਜੀ, ਸਤਿ ਸ਼੍ਰੀ ਅਕਾਲ ਜੀ-
ਹਾਂਜੀ, ਸਤਿ ਸ੍ਰੀ ਅਕਾਲ, ਹੋਰ ਕਿਵੇਂ ਹੋ?
ਹਾਂਜੀ, ਵਧੀਆ- ਵਧੀਆ ਤੁਸੀਂ ਸੁਣਾਓ ਕਿਵੇਂ?
ਬੱਚੇ ਵੀ ਵਧੀਆ, ਹੋਰ ਘਰ ਪਰਿਵਾਰ ਸਾਰੇ ਕਿਵੇਂ ਆ?
ਹਾਂਜੀ, ਘਰ ਪਰਿਵਾਰ ਵੀ ਵਧੀਆ, ਬਾਬੇ ਦੀ ਕਿਰਪਾ ਹੈ। ਤੁਸੀਂ ਸੁਣਾਓ ਤੁਹਾਡਾ ਘਰ ਪਰਿਵਾਰ?
ਬਸ, ਵਧੀਆ ਜੀ, ਵਧੀਆ ਹੋਰ ਕੀ ਕਰ ਰਹੇ ਸੀ? ਅੱਜ- ਕੱਲ ਗਰਮੀ ਕਿਤਨੀ ਹੋ ਗਈ ਹੈ, ਪਾਣੀ ਦੀ ਕਿਤਨੀ ਖਰਾਬੀ ਲੋਕ
ਹਾਂਜੀ -ਹਾਂਜੀ, ਹਾਂ ਇਹ ਤੇ ਗਲ ਸਹੀ ਆ, ਬੱਚੇ ਵੀ ਵਡੇ ਵੀ ਪਾਣੀ ਬੜਾ ਵੇਸਟ ਕਰਦੇ ਨੇ ਬੜਾ ਖਰਾਬ ਕਰਦੇ ਪੇ ਨੇ ਕੀ ਕਰੀਏ ਕੁਝ ਗਰਮੀ ਐਂਜ ਕਹਿਦੇ ਵੀ ਪਾਣੀ ਥੋੜ੍ਹਾ ਜਿਹਾ ਬਚਾ ਲਈਏ।
ਜੀ-ਜੀ ਹੁਣ ਐਹੀ ਵੇਖੋ ਨਾ ਕਈ- ਕਈ ਜਨਾਨੀਆਂ ਕੀ ਕਰਦੀਆਂ ਵੇਖਦੀਆ ਪਾਣੀ ਆਇਆ ਲਿਆ ਸੀ ਹੋਰ ਧੋ ਲਈ
ਹੋਰ ਧੋ ਲੀਏ ਹੋਰ ਧੋ ਲੀਏ ਥੋੜਾ ਟਾਈਮ ਖਰਾਬ ਕਰ ਲਈਏ ਆਪਣਾ ਭਾਵੇਂ ਦੂਜੇ ਦਾ ਦੂਜੇ ਦੀ ਟੈਂਕੀਆ ਤੇ ਦੂਸਰੇ ਦੀ ਮੋਟਰਾਂ 'ਚ ਭਾਵੇ ਪਾਣੀ ਆਵੇ ਨਾ ਆਵੇ ਆਪਣਾ ਬਣਾ ਲੀਯੇ ਅਸੀ।
ਬਸ ਬਸ ਜਿਵੇਂ ਹੁਣ ਕਈਆਂ ਦੇ ਘਰ ਪੋਚੇ ਲਾਣ ਦੀ ਲੋੜ ਏ। ਪੋਚੇ ਉਹ ਥਾਂ ਧੋਣ ਦੀਆਂ ਚੇਚਾ ਪਾਣੀ ਖੁਲ੍ਹਾ ਹੋਏ ਥਾਂ ਵੀ
ਥਾਂ ਵੀ ਧੋ ਲਓ ਜੀ ਬੱਚਿਆਂ ਨੂੰ ਉਹ ਐਡਾ- ਐਡਾ ਵਡਾ ਪੂਲ ਲੈ ਕੇ ਦਿਤੇ ਹੈ ਨੇ ਬਾਹਰ ਟਬ ਜਾਂ ਪਲਾਸਟਿਕ ਪਲਾਸਟਿਕ ਦਾ ਚਲੇ ਦਾ ਉਹ ਬੱਚਿਆਂ ਨੂੰ ਕਮ ਸੇ ਕਮ ਅਹ ਪੰਜਾਹ ਸੱਠ ਸੱਠ ਕਿਲੋ ਪਾਣੀ ਪੈਂਦਾ ਉਹਦੇ 'ਚ ਅੱਧਾ ਘੰਟਾ ਨਹਾਣਗੇ ਫੇਰ ਬੱਚੇ ਡੋਲਣਗੇ। ਫੇਰ ਦੁਬਾਰਾ ਭਰਨਗੇ ਫੇਰ ਨਹਾਣਗੇ ਫੇਰ ਡੋਲਣਗੇ
ਅਜ ਕਲ ਬੰਬਈ ਸ਼ਹਿਰ ਕਿਨੀਆਂ ਨਿਊਜ਼ਾਂ ਆ ਰਹੀਆ ਉਥੇ ਪਾਣੀ ਨੀ ਹੈ। ਲੋਕ
ਪਾਣੀ ਨੀ ਹੈ ਪਾਣੀ ਰਾਜਸਥਾਨ ਚ ਨੀ ਹੈ। ਦੇਖਲੋ ਕਿਨੀ ਦਿਕਤ ਹੋ ਰਹੀ ਹੈ। ਰਾਜਸਥਾਨ 'ਚ
ਹਾਂਜੀ- ਐਨਾ ਨੂੰ ਸਮਝਾਏ ਕੋਣ ਹੁਣ ਅਸੀ ਜਿਥੇ ਰਹਿੰਨੇ ਆਂ, ਸਾਡਾ ਸ਼ਹਿਰ ਜੇੜਾ ਹੈਗਾ ਮੇਰਾ ਸ਼ਹਿਰ ਐਥੇ ਸਵੇਰੇ ਇਕ ਘੰਟਾ ਪਾਣੀ ਆਂਦਾ ਪੰਜ ਤੋਂ ਛੇ ਬਸ ਸਾਰੀ ਦਿਹਾੜੀ ਪਾਣੀ ਨੀ ਆਂਦਾ
ਫੇਰ ਜੇ ਬੰਦਾ ਸਾਰੇ ਦਿਹਾੜੀ ਪਾਣੀ ਬਿਨਾ ਕਿਦਾਂ ਰਹਿ ਸਕਦਾ?
ਤੇ ਬੰਦਾ ਫਿਰ ਇਕ ਵਾਰੀ ਆਖ ਨਾ ਖੁਲੇ ਤੇ ਪਾਣੀ ਪੀਣ ਵਾਲਾ ਵੀ ਗਿਆ ਤੁਹਾਡਾ ਤੇ
ਹਾਂਜੀ- ਹਾਂਜੀ ਉਹ ਤੇ ਹੈਈ ਏ, ਦੇਖੋ ਪਾਣੀ ਦੀ ਤੇ ਹਰ ਕਿਤੇ ਗਰਮੀ 'ਚ ਤਾਂ ਬਹੁਤ ਜਰੂਰਤ ਏ ਪਾਣੀ ਦੀ।
ਬਿਲਕੁਲ- ਬਿਲਕੁਲ ਸਾਨੂੰ ਸਵੇਰੇ ਚੇਚਾ ਉਠਣਾ ਪੈਦਾ ਪੰਜ ਵਜੇ ਪਾਣੀ ਭਰਣ ਲਈ ਹੈ ਟੰਕੀਆਂ ਵੀ ਭਰ ਲਿਆ ਪੀਣ ਵਾਲਾ ਪਾਣੀ ਵਾਧੂ ਭਰ ਲਿਆ ਕਿਉਕਿ ਸਾਰੀ ਦਿਹਾੜੀ ਨੀ ਆਣਾ
ਐਥੇ ਅਸੀਂ ਪੰਜ ਵਜੇ ਸੁੱਤੇ ਨੀ ਉੱਠਦੇ ਆਂ, ਉੱਠਦੇ ਆਂ ਅਸੀਂ ਸੱਤ ਸਾਡੇ ਸੱਤ।
ਕੋਈ ਉਠੇ ਜੇ ਨੀਂਦਰ ਨਾ ਖੁੱਲੇ ਨੀਂਦਰ ਨਾ ਖੁੱਲੇ ਪਾਣੀ ਗਿਆ।
ਇੱਧਰ ਸਾਡੇ ਇੱਧਰ ਤੇ ਖੁੱਲਾ ਪਾਣੀ ਏ ਕੋਈ ਦਿ
ਹਾਂਜੀ-ਹਾਂਜੀ। ਤੇ ਹੈ ਉੱਧਰ ਤੇ ਹੈ ਜਦੋਂ ਮੋਟਰ ਲਾਓ ਤਦੋਂ ਪਾਣੀ ਆ ਜਾਂਦਾ ਉੱਧਰ ਤੇ।
ਹਾਂਜੀ-ਹਾਂਜੀ ਇੱਧਰ ਤਾਂ ਪਾਣੀ ਜਿਸ ਟਾਈਮ ਮਰਜ਼ੀ ਚਲਾ ਲੋ ਓਦਾਂ ਹੀ
ਇੱਧਰ ਨੀ ਹੈਗਾ ਇੱਧਰ ਬਿਲਕੁਲ ਸਾਰੀ ਦਿਹਾੜੀ ਪਾਣੀ ਬੰਦ ਰਹਿੰਦਾ ਬਸ ਇੱਕੋ ਘੰਟੇ ਸਵੇਰੇ ਪਾਣੀ ਦਿੰਦੇ ਆ ਉਹ ਵੀ ਅਗਰ, ਬੱਦਲ ਚੱਖੜ ਆ ਜੇ ਤੇ ਉਹ ਵੀ ਪਾਣੀ ਗਿਆ। ਹੋਰ ਫੇਰ ਬਾਜ਼ਾਰੋਂ ਬੋਤਲਾਂ ਲੈ ਲੈ ਕੇ ਪੀਣੇ ਆਂ ਅਸੀ।
ਬਜ਼ਾਰੋਂ ਵੀ ਬੰਦਾ ਜੇ ਗਰੀਬ ਬੰਦਾ ਪਾਣੀ ਕਿ
ਕਿੰਨੀਆਂ ਲਵੇ ਲੈਣਾ ਪੈਂਦਾ ਕੀ ਕਰੀਏ ਡੱਲਏ ਫੜਨ ਆ ਪਰ ਸਾਨੂੰ ਦੁਕਾਨ ਤੋਂ ਥੋ ਕੇ ਦੁਕਾਨ ਹੈਗੀ ਏ ਸਾਡੇ ਘਰ ਦੇ ਸਾਮਣੇ,
ਹਾਂ ਦੋ ਡਾਲੇ ਪਾਣੀ ਦੇ ਦਿਓ ਫਿਰ ਦੇ ਦਾਂਗੇ। ਕੋਈ ਗਲ ਨੀ।
ਹਾਂ ਸਾਰੀ ਦਿਹਾੜੀ ਗੁਜ਼ਾਰਨੀ ਏ।
ਵੈਸੇ ਉਧਰ ਪਾਣੀ ਦਾ ਕੀ ਰੇਟ ਏ, ਕਿਨੇ ਰੁਪਏ ਬੋਤਲ ਹੈਗੀ ਏ।
ਅਸੀ ਤਾਂ ਛੋਟੀ ਲਿਆਣੇ ਆਂ ਡਾਲਾ ਇਕ ਸੋ ਵੀਹ ਰੁਪਏ ਦਾ ਆਂਦਾ ਵਿਚ ਦਸ ਬਾਰਾਂ ਬੋਤਲਾਂ ਹੁਦੀਆਂ ਨੇ। ਜੀ ਫਿਰ ਕੀ ਕਰੀਏ- ਪੀਣਾ ਤੇ ਹੈ। ਹੀ ਹੈ। ਪਾਣੀ ਹੁਣ ਕਿਸੇ ਦੇ ਘਰ ਹੈ। ਹੀ ਨੀ ਪਾਣੀ ਟੈਕੀ ਚੋ ਇਕੋ ਘੰਟਾ ਪਾਣੀ ਆਇਆ ਮੀਹ ਆਇਆ ਚੱਕ ਖੜਾ
ਨਹੀਂ ਥੋੜਾ ਪਾਣੀ ਆਉਂਦਾ ਹੀ ਨਹੀਂ ਆ ਦੱਸੋ
ਹੁਣ ਇਹ ਗੈਪ ਹੀ ਰਿਹਾ ਥੋੜੇ ਦਿਨ ਪਾਣੀ
ਅੱਛਾ ਤੇ ਦੋ ਦਿਨ ਫੇਿਰ ਬਿਨਾਂ ਬਿਨਾਂ ਪਾਣੀ ਦਾ ਫਿਰ ਕਿੱਦਾਂ ਗੁਜ਼ਾਰਾ ਚੱਲਦਾ ਇਹ ਦਿਨ ਭੈਣ ਜੀ ਤੁਹਾਡਾ
ਕਰਨਾ ਤੇ ਹੈ ਹੀ ਗੁਜ਼ਾਰਾ ਨਹਾਉਣ ਵਾਸਤੇ ਵੀ ਚਾਹੀਦਾ ਬਿਲਕੁਲ ਬਿਲਕੁਲ ਵਾਸ਼ਰੂਮ ਵੀ ਜਾਣਾ ਨਹਾਉਣ ਵਾਸਤੇ ਵੀ ਚਾਹੀਦਾ ਪਾਣੀ ਸਾਰੇ ਕੰਮ ਵਾਸਤੇ।
ਜੇ ਪਾਣੀ ਨਾ ਹੋਵੇ ਬੱਚੇ ਜਿਆਦਾ ਤਾਂ ਖ਼ਰਾਬ ਕਰਦੇ ਨੇ ਚਲੋ ਕੋਈ ਗੱਲ ਨੀ
ਇਧਰ ਗਲੀਆਂ ਚ ਨਲਕਾ ਹੀ ਨਹੀਂ ਹੈ ਨਲਕੇ ਵੀ ਨੀ ਹੈ ਇਧਰ ਤੇ ਹੁਣ ਸਾਡੇ ਉਹ ਗਲੀ ਪਾਰ ਕਿਤੇ ਤੋੜ ਕਿਸੇ ਨੇ ਇੱਕ ਆਪਣੇ ਘਰ ਟੈਂਕੀ ਥੱਲੇ ਨਾ ਖੁਦਵਾਈ ਦੀ ਏ ਤੇ ਉਹਦੇ ਘਰੋਂ ਲਿਆਦੇ ਹ ਤੇ ਚੱਲ ਨਹਾਉਣ ਜੋਗਾ ਬਾਲਟੀ ਪਾਣੀ ਲੈ ਆਈਦਾ
ਫੇਰ ਦੇਖੋ ਤੇ ਇੱਥੇ ਸਾਡੇ ਬੱਚੇ ਬੱਚੇ ਆਉਂਦੇ ਨੇ ਉਹ ਟੱਪ ਭਰਦੇ ਨੇ ਬੱਚੇ ਆਏ ਹੋਏ ਸੀ ਛੁੱਟੀਆਂ ਚ ਉਹ ਟੱਪ ਭਰ ਕੇ ਨਹਾਉਂਦੇ ਦੇ ਡੋਲ ਦੇ ਮੈਂ ਕਿਹਾ ਇੰਨਾ ਪਾਣੀ ਖਰਾਬ ਨਾ ਕਰੋ ਗਰਮੀ ਗਰਮੀ ਹੈ ਬੱਚੇ ਕਿੱਥੇ ਸੁਣਦੇ ਨੇ ਨਹੀਂ
ਸਾਡੀਦੀ ਬਾਟਮ ਲਗੈਂ ਭੈ ਉਹੀ ਪਾਣੀ ਦਾ ਘੱਟ ਤ ਹੋਰ ਬਾਦ ਚ
ਸਾਡਾ ਪਾਣੀ ਖ਼ਰਾਬ ਕਰਦੇ ਆ ਮ ਮੈਂ ਕਿਹਾ ਇਨਾ ਪਾਣੀ ਨੀ ਅਸੀਂ ਖਰਾਬ ਕਰਦੇ ਆ ਜਿੰਨਾ ਤੁਸੀਂ ਖ਼ਰਾਬ ਕਰਦੇ ਹੋ ਮ ਕਿਹਾ
ਹੈਈ ਆ
ਹਾਂ ਸਾਡੇ ਬ ਸਾਡੇ ਪੇਕੇ ਪਿੰਡ ਦੇ ਨੇ ਉੱਧਰ ਜਗ੍ਹਾ ਖੁੱਲੀ ਹੈਏ ਟਿਊਬਲਾ ਤੇ ਨਹਾਉਣ ਚਲੇ ਜਾਂਦੇ ਨੇ ਬੱਚੇ
ਹਾਂਜੀ
ਸਾਰਾ ਦਿਨ ਆਪਣਾ ਟਾਈਮ ਖੁੱਲਾ ਪਾਣੀ ਜੁਦਾ ਖੇਤਾਂ ਨੂੰ ਵੀ ਚਲਾ ਜਾਂਦਾ ਜ਼ਮੀਨ ਨੂੰ ਵੀ ਪੈਲੀਆਂ ਨੂੰ ਵੀ ਲੱਗ ਜਾਂਦਾ ਵਾ ਤੇ ਆਪਣਾ ਜੇ ਬੱਚੇ ਵੀ ਨਾ ਤੋ ਲੈਂਦੇ ਨੇ
ਸਾਨੂੰ ਤੇ ਬੜੀ ਜਦੋਂ ਮੈਂ ਵੀ ਵਿਆਹੀ ਆਈ ਸੀ
ਹਾਂਜੀ
ਭਾਂਡੇ ਪੰਜ ਵਜੇ ਭਾਂਡੇ ਦੀ ਕਿਹੜੀ ਆਵਾਜ਼ ਆਉਂਦੀ ਹੋਈ ਹੈ
ਹਾਂ ਜਾਂਦੀ ਇੱਥੇ ਕਿ ਪੰਜ ਵਜੇ ਸੁੱਤੇ ਹੀ ਨੀ ਉੱਠਦੇ ਅਸੀਂ
ਤੇ ਹੋਰ ਫੇਿਰ ਹੌਲੇ ਹੌਲੇ ਹੌਲੇ ਹੌਲੀ ਆਦਤ ਪੈ ਗਈ ਕਿ ਹਾਂ ਬਈ ਸਵੇਰੇ ਉੱਠਣਾ ਪੰਜ ਵਜੇ ਸਭ ਤੋਂ ਪਹਿਲੇ ਪਾਣੀ ਭਰਨਾ ਸਾਰੀ ਦਿਹਾੜੀ ਪਾਣੀ ਨੀ ਆਉਣਾ ਹੈਗਾ
ਹਾਂਜੀ ਹਾਂਜੀ ਉਹ ਤੇ ਦੇਖੋ ਜ ਜਿੱਦਾਂ ਜਿਸ ਮਾਹੌਲ ਚ ਬੰਦਾ ਰਹਿਣ ਲੱਗਦਾ ਨਾ ਓਦਾਂ ਦੀ ਆਦਤ ਪੈ ਜਾਂਦੀ ਹੈ ਸਵੇਰੇ ਉੱਠਣੇ ਦੀ ਜਲਦੀ ਉੱਠਣ ਦੀ ਆਦਤ ਪੈ ਜਾਂਦੀ ਹੈ।
ਤਾਂ ਹੈ ਹੀ ਆ ਫੇਿਰ ਪਾਣੀ ਪੂਣੀ ਭਰਦੇ ਆ ਸਵੇਰੇ ਉੱਠ ਕੇ ਹੋਰ ਕੰਮ ਕਰੀਏ ਨਾ ਕਰੀਏ ਫ ਧਿਆਨ ਪਾਣੀ ਵਾਲੇ
ਪਾਣੀ ਤਾਂ ਪਾਣੀ ਵੱਲ ਤਾਂ ਪਹਿਲਾਂ ਧਿਆਨ ਜਾਂਦਾ ਹੈ ਜੀ ਪਾਣੀ ਦੇ ਸਾਨਾ ਨੂੰ ਵੀ ਜ਼ਰੂਰੀ ਹੈ।
ਹੈਨੀ ਕਿ ਗਰਮੀਆਂ ਚ, ਦਿੱਕਤ ਹੈ ਸਾਨੂੰ ਸਾਨੂੰ ਬਾਰਾਂ ਮਹੀਨੇ ਦਿੱਕਤ ਇਹੀ ਹੈ। ਬਸ ਸਰਦੀਆਂ ਚ ਇਹ ਹੈ ਕਿ ਸਰਦੀਆਂ ਚ ਪੰਜ ਤੋਂ ਛੇ ਡੈਮ ਹੋ ਜਾਂਦਾ ਪਾਣੀ ਦਾ।
ਹਾਂਜੀ ਹਾਂਜੀ ਤੇ ਗਰਮੀਆਂ ਚ
ਕਹਿੰਦੇ ਹਫਤੇ ਚ ਪੰਜ ਵਜੇ ਦਾ
ਅੱਛਾ ਫਿਰ ਤਾਂ ਸਰਦੀ ਗਰਮੀ ਚ ਤਾਂ ਚਲੋ ਔਖਾ ਸੌਖਾ ਤੇ ਸਰਦੀਆਂ ਚ ਤੇ ਬੜਾ ਔਖਾ ਹੈ ਠੰਡ ਚ ਤੇ ਉੱਧਰ ਤੇ ਠੰਡ ਵੀ ਬੜੀ ਹੁੰਦੀ ਹੋਣੀ
ਬੜੀ ਠੰਢ ਪੈਂਦੀ ਹੈ ਕੋਹਰਾ ਪੈਂਦਾ ਹੈ ਬਰਫ਼ ਵਗੈਰਾ ਪੈਂਦੀ ਹੈ ਪਰ ਕੀ ਕੀਤਾ ਜਾਏ ਹੁਣ ਪਾਣੀ ਦਾ ਭਰਨਾ
ਕਰਨਾ ਹੀ ਪੈਂਦਾ ਮਜਬੂਰੀ ਹੈ ਜੀ ਕੀ ਕਰੀਏ ਕਰਨਾ ਪੈਂਦਾ
ਭਰਾਂਗੇ ਨਹੀਂ ਤੇ
ਹਾਂਜੀ ਉਹ ਤਾਂ ਹੈ ਹੀ
ਹਾਂਜੀ ਇਸ ਕਰਕੇ ਫਿਰ ਭਰਨਾ ਪੈਂਦਾ ਪਹਿਲ ਮੇ ਸ ਭਰਦੀ ਸੀ ਦੋ ਤਿੰਨ ਸਾਲ ਹੁਣ ਮੈਂ ਆਪੇ ਭਰਨੀ ਆ ਮੈਂ ਕਿਹਾ ਚੱਲ ਕਿੱਥੇ ਬੁ ਬਜ਼ੁਰਗ ਇਨਸਾਨ ਹੈ ਕਿੱਥੇ ਸਵੇਰੇ ਉੱਠ
ਹਾਂਜੀ-ਹਾਂਜੀ ਉਹਦੇ ਤੇ ਉਹ ਤਾਂ ਗੱਲ ਸਹੀ ਹੈ ਦੇਖੋ ਬਜ਼ੁਰਗ ਬੰਦਾ ਕਿੱਥੇ ਕਰ ਸਕਦਾ। ਅੱਜ ਕੱਲ੍ਹ ਜਵਾਨ ਜਹਾਨ ਨੀ ਕਰ ਸਕਦੀਆਂ ਦੋ। ਦੋ ਕਿੱਲੋ ਨੀ ਚੱਕਿਆ ਜਾਂਦਾ ਉਹਨਾਂ ਕੋਲੋਂ ਭਾਂਡਾ ਟੀਂਡਾ, ਤੇ ਵੱਡਾ ਦਸ-ਪੰਦਰਾਂ ਕਿੱਲੋ ਦਾ ਭਾਂਡਾ ਕਿੱਥੇ ਚੱਕ ਲੈਂਣਦੇ ਅੱਜ ਕੱਲ੍ਹ ਦੇ ਬੱਚੇ।
ਆਈ ਹੈ ਫੇਰ ਪਾਣੀ ਵੀ ਖੁੱਲਾ ਭਰਨਾ।
ਅੱਜ ਕੱਲ੍ਹ ਦੇ ਬੱਚਿਆਂ ਦੀ ਖੁਰਾਕਾਂ ਹੀ ਨਹੀਂ ਹੈ ਤੇ ਖਾਣ ਪੀਣ ਵੀ ਐਵੇਂ ਦਾ ਹੀ ਹੈ। ਤੇ ਫੇਰ, ਚੱਕਣਾ ਲਾਣਾ ਪਾਣਾ ਵੀ ਫਿਰ ਉਹਨਾ ਦਾ ਏਦਾਂ ਦਾ ਈ ਏ।
ਖੁਰਾਕਾਂ ਹੈ ਵੀ ਤੇ ਤੁਹਾਨੂੰ ਪਤਾ ਮਿਲਾਵਟ ਕਿੰਨੀ ਖੁਰਾਕਾਂ ਦੇ ਵਿੱਚ।
ਖੁਰਾਕਾਂ ਦੇ ਵਿੱਚ ਮਿਲਾਵਟ ਏ ਪਿਓਰ ਦਾ ਨਾ ਦੁੱਧ ਅੱਛਾ ਏ। ਨਾ ਕੋਈ ਘਿਓ ਅੱਛਾ, ਵਧੀਆ ਹੀ ਨੀ ਸਭ ਕਾਰ ਮਿਲਾਵਟਾਂ ਵਾਲੀ ਚੀਜ਼ਾਂ ਹੁੰਦੀਆਂ ਨੇ।
ਉਹ ਤਾਂ ਅੱਗੋ ਬੱਚਾ ਖਾਂਦਾ ਵੀ ਨੀ ਉਹਨੂੰ ਪਾ ਦੋ ਨਾ ਚੱਲ ਤੂੰ ਪਰੌਠੀ ਖਾ ਲੈ ਦੇਸੀ ਘਿਓ ਦੀ ਚੂਰੀ ਖਾ ਲੈ। ਉਹ ਵੀ ਨੱਕ ਮੂੰਹ ਚੜਾਉਂਦਾ ਮੈਂ ਨੀ ਖਾਣੀ ਮੈਨੂੰ ਇਹ ਦੇ ਦੋ, ਬਿਲਕੁਲ।
ਬੱਚਿਆਂ ਨੂੰ ਪੀਜ਼ਾ ਬਰਗਰ ਖਵਾਦੋ ਤੇ ਵਧੀਆ ਏ, ਹੱਥੀ ਘਰ ਦੀਆਂ ਚੀਜ਼ਾਂ ਤੇ ਖਾਂਦੇ ਨੀ ਬੱਚਿਆਂ ਨੂੰ ਵਧੀਆ ਹੀ ਨੀ ਲੱਗੇ ਦੀਆਂ। ਬਿਮਾਰ ਦਾ ਖਾਣਾ ਖਵਾ ਦੋ ਬੱਚਿਆਂ ਨੂੰ।
ਹਾਂ ਹੁਣ ਮੇਰੀ ਕੁੜੀ ਹੈ ਛੋਟੀ ਮੈ ਉਹਨੂੰ ਚੂਰੀ ਵੀ ਬਣਾ ਕੇ ਦਵਾਂਗੇ ਸਵੇਰੇ ਇਹ ਮਜ਼ਾਲ ਆ ਲੈ ਵਿੱਚੋ ਇੱਕ ਗਰਾਹੀ ਵੀ ਖਾ ਜੇ। ਮੈਨੂੰ ਇਹ ਨਾਂ ਦੇ ਮੈਨੂੰ ਚਾਹ ਬਿਸਕੁਟ ਦੇ ਦੇ, ਜਾਂ ਮੈਨੂੰ ਮੋਮੋਸ ਮੰਗਾ ਦੇ। ਜੀ
ਬੱਚਿਆਂ ਨੂੰ ਵੀ ਚੂਰੀ ਦੇ ਦੋ ਵੀ ਉਹ ਵੀ ਨੱਕ ਚੜਾ ਕੇ ਖਾਣੀ ਹੈ ਪਰੌਂਠੇ ਦੇ ਦੋ ਵੀ ਨੱਕ ਚੜਾ ਕੇ ਖਾਣਾ ਹੈ ਬਸ ਐ। ਬਾਹਰੋਂ ਲਿਆ ਦਿਆ ਹਾਂਜੀ, ਨਾਸ਼ਤੇ ਚ ਮੈਕਰੋਨੀ ਬਣਾ ਦਿਆ ਹਾਂਜੀ। ਹਾਂਜੀ ਮੰਮਾ ਜੀ ਬਣਾ ਦੋ, ਪਾਸਤਾ ਬਣਾ ਦੀਏ ਹਾਂਜੀ ਮੰਮੀ ਜੀ ਬਣਾ ਦੋ ਇਹ ਖਾ ਲੈਣਗੇ।
ਬਿਲਕੁਲ, ਸਾਰੀ ਪਲੇਟ ਸਾਫ਼ ਹੋ ਜਾਂਦੀ ਉਹਨਾਂ ਦੀ।
ਹਾਂ ਉਹ ਤੇ, ਸਾਰੀ ਸਾਫ਼ ਕਰ ਦੇਣਗੇ, ਤਾਂ ਕਰਕੇ। ਚੱਜ ਦੀ ਚੀਜ਼ ਤੇ ਖਾਂਦੇ ਹੀ ਨੀ ਨਾ ਬੱਚੇ।
ਆਉਣੀ ਆ
ਸਹੀ ਤਰ੍ਹਾਂ ਰੋਟੀ ਖਾਣ ਤੇ ਬੱਚਾ ਰੱਜਿਆ ਰਹਿੰਦਾ ਹੈ ਸਾਰਾ ਦਿਨ।
ਬਿਲਕੁਲ, ਉਹ ਤਾਂ ਹੈ ਈ ਐ।
ਬੱਚਿਆਂ ਨਾਲ ਤੇ ਫੇਰ ਦਿੱਕਤ ਏ, ਖਾਣ ਪਣ ਲਾਣ ਦੀ ਵੀ ਸਾਰੀ ਚੀਜ਼ ਦੀ ਦਿੱਕਤ ਏ।
ਬਿਲਕੁਲ-ਬਿਲਕੁਲ ਹੁਣ ਵੇਖੋ ਨਾ ਹੁਣ ਸਵਿਮਿੰਗ ਪੂਲ ਅੱਜ ਕੱਲ ਬਣ ਚੁੱਕੇ ਨੇ ਉੱਥੇ ਸਾਰੇ ਬੰਦੇ ਜਾਣ ਲੱਗ ਗਏ ਹੈਗੇ ਨੇ ਹੁਣ ਦੇਖੋ ਤੇ ਉਹ ਪਾਣੀ ਤਾਂ ਸਾਫ਼ ਕਰਦੇ ਨੀ ਹੈਗੇ ਕਿੰਨਾ ਗੰਦਾ ਸਵਿਮਿੰਗ ਪੁਲ ਹੁੰਦਾ ਉਹ ਤੇ ਕਿੰਨੇ
ਕਿਆ ਬੱਚਿਆਂ ਨੂੰ ਵੀ ਵੱਡਿਆਂ ਨੂੰ ਵੀ ਬਿਮਾਰੀ, ਐਲਰਜੀ ਏਦਾਂ ਏਦਾਂ ਹੀ ਤੇ ਹੁੰਦੀ ਹੈ ਕਿਉਂਕਿ ਉਹ ਰੋਜ਼-ਰੋਜ਼ ਥੋੜ੍ਹੀ ਪੂਲ ਸਾਫ਼ ਕਰਦੇ ਨੇ ਕਾਫੀ ਕਿੰਨਾ ਕਿੰਨਾ ਦਿਨ ਦਾ ਪਾਣੀ ਕੋਈ ਕਿਸੇ ਨੂੰ ਕਿ ਬੀ ਮਾਰੀਏ
ਬਿਲਕੁਲ ਉਹ ਨੀ ਸਾਫ਼ ਕਰਦੇ ਹੈ ਉਹ ਨਾ ਇੱਕ ਲਿਕਿਡ ਆਉਂਦਾ ਦਵਾਈ ਦਾ ਉਹ ਦੋ ਬੂੰਦਾ ਪਾਉਂਦੇ ਆ ਪਾਣੀ ਆਪਣੇ ਆਪ
ਹਾਂਜੀ ਐਵੇਂ ਹੀ ਸਾਫ਼ ਹੋ ਜਾਂਦਾ ਤੇ ਫਿਰ ਉਹ ਕੈਮੀਕਲ ਪਾਉਂਦੇ ਨੇ ਸਾਫ਼ ਹੋ ਜਾਂਦਾ ਤੇ ਉਹ ਤਾਂ ਹੀ ਤਾਂ ਬਿਮਾਰੀਆਂ ਵੱਡੇ ਬੱਚੇ ਬੱਚਿਆਂ ਨੂੰ ਸਾਰਿਆਂ ਨੂੰ ਬਾਹਰ ਜਾ ਜਾ ਕੇ ਨਹਾ ਨਹਾ ਕੇ ਹੀ ਹੋ ਰਹੀਆ ਨੇ। ਕਿਸੇ ਦੀ ਸਕਿੰਨ ਕੁ ਕੁਛ ਨੀ, ਜਸਟ ਧੂਲ ਵਗੈਰਾ ਨੀ ਬਰਦਾਸ਼ਤ ਕਰ ਸਕਦੀ ਕਿਸੇ ਦੀ ਕੁਛ ਨੀ ਕਰ ਸਕਦੀ। ਤੇ ਤਾਂ ਕਰਕੇ ਬੱਚੇ ਵੱਡੇ ਸਭ ਹਾਂਜੀ ਸਕਿੰਨ ਫੇਰ ਤਾਂ ਕਰਕੇ ਚਿਹਰਾ ਲਾਲ ਹੋ ਜਾਂਦਾ। ਪਿੰਡਾ ਵੀ ਲਾਲ ਹੋ ਜਾਂਦਾ ਸਰੀਰ ਵੀ, ਫੇਰ ਇਸ ਕਰਕੇ ਥੋੜ੍ਹੀ ਦਿੱਕਤ ਆਦੀ।
ਮੇਰਾ ਭਰਾ ਗਿਆ ਸੀ ਨਾ ਇੱਕ ਵਾਰੀ ਬੜਾ ਔਖਾ ਜ਼ਿੱਦਾਂ ਕਰਕੇ ਡੈਡੀ ਮੈਂ ਜਾਣਾ ਮੇਰੇ ਫਰੈਂਡ ਨਾਲ ਜਦੋਂ ਆਇਆ ਨਾ ਬਿਲਕੁਲ ਸਰੀਰ ਲਾਲ ਤੇ ਚਲੋ ਤੁਹਾਨੂੰ ਕੀ ਹੋਇਆ, ਅਸੀਂ ਕਹੀਏ, ਹਾਂ ਅਸੀਂ ਕਹੀਏ ਇਹ ਆ ਕੇ ਸੋ ਗਿਆ ਰੋਟੀ ਨੀ ਖਾਧੀ ਕੁਛ ਨੀ ਕੀਤਾ
ਹਾਂਜੀ ਹਾਂਜੀ
ਕੱਪੜੇ ਵੀ ਨੀ ਲਾਏ ਜਾ ਕੇ ਕੱਪੜੇ ਲਾਉਂਦਾ ਦੂਜੇ ਪਾਉਂਦਾ ਫਿਰ ਸੌਂਦਾ ਜੀ ਬਿਲਕੁਲ ਦੱਸ ਹੀ ਨਾ ਜਦੋਂ ਸ਼ਾਮੀ ਉਠਿਆ ਨਾ ਮੰਮੀ ਨੇ ਕਿਹਾ ਬਈ ਕੀ ਗੱਲ ਤੂੰ ਰੋਟੀ ਵੀ ਨੀ ਖਾਧੀ ਕੀ ਹੋਇਆ ਜਦੋਂ ਮੰਮੀ ਨੇ ਕਿਹਾ ਜਦ ਕੱਪੜੇ ਲਾ ਦੂਜੇ ਕਪੜੇ ਵਜੋਂ ਇੰਨੇ ਲਾਏ ਨਾ ਕੱਪੜੇ ਉਹ ਸਾਰੇ ਢੇਡ ਪਿੰਡ ਸਾਰਾ ਲਾਲ ਹੋਇਆ
ਲਾਲ ਹੋਇਆ ਇਨਫੈਕਸ਼ਨ ਹੋ ਗਿਆ ਹੋਣਾ ਨਾ
ਹਾਂ ਮੰਮੀ ਕਹਿੰਦੀ ਐ ਕੀ ਹੋਇਆ
ਬੱਚੇ ਨੂੰ ਇਨਫੈਕਸ਼ਨ ਹੋ ਗਿਆ ਹੋਣਾ ਪਾਣੀ ਤੋਂ
ਬਿਲਕੁਲ ਫਿਰ ਦਵਾਈ ਲੈ ਕੇ ਆਉਂਦੀ ਮੰਮੀ ਦੀ ਉਮਰ ਮਰਨੀ ਨੀ ਹੈ ਤੁ ਸੀਮਿੰਗ ਪੂਲ ਚ ਜਾ ਕੇ ਪੈਸਾ ਵ ਵੱਖਰਾ ਜਾਇਆ ਕੀਤਾ ਦਵਾਈਆਂ ਨਾਲ ਵੱਖਰਾ ਜਾਇਆ ਕੀਤਾ
ਜਾਇਆ ਕੀਤਾ ਸਹੀ ਗੱਲ ਹੈ ਕਿ ਤਾਂ ਪਾਣੀ ਵੀ ਪਾਣੀ ਤੇ ਚਲੋ ਜਾਂਦਾ ਜਾਂਦਾ ਹੈ ਪਾਣੀ ਵੀ ਵੇਸਟ ਹੁੰਦਾ ਪੈਸਾ ਵੀ ਖ਼ਰਾਬ ਹੁੰਦਾ ਵੇਸਟ ਹੁੰਦਾ ਹੈ ਫਿਰ ਟਾਈਮ ਜਿਹੜਾ ਜਿਹੜਾ ਇਕਦਮ ਗਰਮ ਠੰਡਾ ਤੱਤਾ ਗਰਮ ਸਰਦ ਹੋ ਜਾਂਦਾ ਬੱਚੇ ਦੀ ਤਬੀਅਤ ਖਰਾਬ ਹੁੰਦੀ ਹੈ ਪਾਣੀ ਠੰਡਾ ਆਉਂਦਾ ਘਰ ਆ ਕੇ ਫਿਰ ਹਾਂਜੀ
ਆ ਆ ਰੂਟੀਨ
ਹਾਂਜੀ ਹਾਂਜੀ
ਸਵਿਮਿੰਗ ਪੂਲ ਕੱਜੇ ਦੇ ਹਦੇ ਉਤੋਂ ਛੱਤ ਸਾਰੀ ਨੰਗੀ ਹੁੰਦੀ
ਨੰਗੀ ਹੁੰਦੀ ਹੈ ਤਾਂਹੀ ਤੇ ਗਰਮ ਸਰਦ ਹੁੰਦੀ ਹੈ ਬੱਚਿਆਂ ਨੂੰ ਤਬੀਅਤ ਖ਼ਰਾਬ ਰਹਿੰਦੀ ਹੈ ਬੱਚੇ ਬੱਚਿਆਂ ਦੀ ਫਿਰ
ਸੁਣਦੇ ਨਹੀਂ ਬੱਚੇ
ਬੱਚੇ ਸਮਝਦੇ ਦੀ ਨਾ
ਦੀ ਜ ਇਸ ਗੱਲ ਨੂੰ ਬੱਚੇ ਨੀ ਹੈ ਮੰਨਦੇ ਤਾਂ ਕਰਕੇ ਮਾਂ ਪਿਓ ਨੂੰ ਥੋੜਾ ਸਮਝਾ ਲੈ ਹਾਂਜੀ ਓਕੇ ਜੀ ਓਕੇ ਸਤਿ ਸ਼੍ਰੀ ਅਕਾਲ ਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ